ਹੈਲੋ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਹੈ
ਵਧੀਆ ਤੁਸੀਂ ਸੁਣਾਓ
ਵਧੀਆ ਕੀ ਕਰਦੇ ਹੋ ਤੁਸੀਂ ਮੈਂ ਸੋ ਗਈ ਸੀ, ਸੋ ਕੇ ਉੱਠੀ ਆਂ ਅਭੀ
ਔਹੋ ਦਿਸ
ਹੂ ਆਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਉੱਠਣਾ ਈ ਸੀ ਰੋਟੀ ਬਣਾਉਣੀ ਸੀ ਹੁਣ
ਅੱਛਾ ਹੋਰ ਮੌਸਮ ਕਿਹੋ ਜਿਹਾ ਉੱਥੇ
ਮੌਸਮ ਗਰਮੀ ਆ
ਗਰਮੀ ਸਾਰੇ ਪਾਸੇ ਗਰਮੀ ਪੈਣ ਡਹੀ ਹੈਗੀ ਹੈ, ਪੈ ਗਈਆਂ ਜਿਹੜੀਆਂ ਬਰਸਾਤਾਂ ਤਾਂ ਪੈਣੀਆਂ ਸੀਗੀਆਂ
ਹਾਂ ਬਾਰਿਸ਼ ਹੋਏਗੀ ਹਲੇ, ਪਰ ਰੁਕ ਕੇ ਹਲੇਗੀ ਮਾਨਸੂਨ ਆਏਗਾ ਬਾਰਿਸ਼ ਹੋਏਗੀ ਫੇਰ ਥੋੜਾ, ਫੇਰ ਉਹ ਜ਼ਿਆਦਾ ਗਰਮੀ ਗੰਦੀ ਹੋ ਜਾਣੀ ਹੈ ਹਲੇੇ ਤੇ ਫਿਰ ਵੀ ਥੋੜ੍ਹੀ ਠੀਕ ਐ, ਫਿਰ ਹੋਰ ਜ਼ਿਆਦਾ ਗੰਦੀ ਉਹ ਫਿਰ ਘਬਰਾਹਟ ਹੁਮਸ ਵੀ ਹੋ ਪਸੀਨੇ ਚਿਪ ਚਿਪਾ ਪਸੀਨੇ ਆਣੇ, ਪੇਟ ਚ ਕੀੜੇ ਮੁ ਕੋੜੇ ਕੀੜੇ ਮਕੌੜੇ ਆਉਣੇ ਕਈ, ਗੰਦੀ ਗਰਮੀ ਆ ਜਾਣੀ ਗੰਦੀ ਹਜੇ ਤੇ ਨਿਕਲੀ ਜਾਂਦਾ ਮੌਸਮ ਵਧੀਆ
ਹਾਂ ਮਈ ਮਹੀਨਾ ਜੂਨ ਮਹੀਨਾ ਫੇਰ ਅੱਧ ਸਹੀ ਨਿਕਲ ਗਿਆ ਹੈਗਾ ਵਾ ਜੁਲਾਈ ਅਗਸਤ ਸਤੰਬਰ ਚ ਪਤਾ ਲੱਗਣਾ ਹੈਗਾ ਗਰਮੀ ਦਾ
ਹਾਂ ਅੱਜ ਵੀ, ਹੋ ਗਈ
ਹੂ ਵੀ ਹੋ ਤੇ ਗਈ ਹੈ
ਹੂ
ਹੂ ਮੈਂ ਤੁਹਾਨੂੰ ਯਾਦ ਕੀਤਾ ਸੀ ਕਿ ਮੈਂ ਕਿਹਾ ਚੱਲ ਪੁੱਛਾਂ ਦੁਪਹਿਰ ਦਾ ਟਾਈਮ ਹੈ, ਇਹ ਕਹਿੰਦੇ ਪਏ ਸੀ ਕਿ ਦਹੀ ਭੱਲੇ ਬਣਾਉਣੇ ਹੈਗੇ ਆ, ਤੇ ਉਹ ਮੈਨੂੰ ਤਾਂ ਮੈਂ ਕਿਹਾ ਆਉਂਦੇ ਨੀ ਹੈਗੇ, ਚੱਲ ਦਹੀਂ ਦਾ ਚਲੋ ਕਰ ਲੈਂਦਾ, ਭੱਲੇ ਕਿੱਦਾਂ ਬਣਾਉਂਦੇ ਉਹ ਸਿੱਖਣੇ ਹੈਗੇ ਆ ਤੇ
ਆਂ ਲਈ, ਸਭ ਤੋਂ ਪਹਿਲਾਂ ਸਾਨੂੰ ਰਾਤ ਨੂੰ ਦਾਲ ਭਿਗਾਾਉਣੀ ਪੈਂਦੀ ਹੈ
ਅੱਛਾ ਫਿਰ ਹੁਣ ਨੀ ਬਣਨਗੇ, ਫੇਰ ਅੱਜ ਰਾਤੀ ਮੈਂ ਭਿਗੋ ਕੇ ਰੱਖਾ ਨਾ ਉਹਨੂੰ
ਹਾਂ ਹਾਂ ਰਾਤ ਨੂੰ ਜਾਂ ਸਵੇਰੇ ਤੜਕੇ ਉੱਠ ਕੇ ਦਾਲ ਭਿਘੋ ਦਿੰਦੇ ਹੈਗੇ ਜਾਂ ਰਾਤ ਨੂੰ ਭਿਘੋ ਕੇ ਮਾਂ ਦੀ ਦਾਲ ਦੇ ਬਣਦੇ ਐ, ਮਾਂ ਦੀ ਦਾਲ ਜਿਹੜੀ ਤੁਲੀ ਹੁੰਦੀ ਹੈ ਵਾਈਟ ਵਾਈਟ ਪੂਰੇ ਭੱਲੇ ਬਣਦੇ ਆ ਕਈ ਮੂੰਗ ਦਾਲ ਦੇ ਹੀ ਬਣਾ ਲੈਂਦੇ ਆ, ਵੈਸੇ ਮਾਂਹਾਂ ਦੀ ਦਾਲ ਦੇ ਜ਼ਿਆਦਾ ਬਣਦੇ ਆ।
ਅੱਛਾ।
ਰਾਤ ਤੁਸੀ ਦਾਲ ਤੁਸੀਂ ਰਾਤ ਨੂੰ ਭਿਗੋ ਕੇ ਰੱਖ ਦਿਉ। ਜਿਸ ਹਿਸਾਬ ਜਿੰਨੇ ਕੁ ਤੁਸੀਂ ਭੱਲੇ ਬਣਾਉਣੇ ਕਿੰਨੇ ਮੈਂਬਰ ਅ। ਉਸ ਹਿਸਾਬ ਨਾਲ ਪਾਈਆ ਜਾਂ ਅੱਧਾ ਕਿੱਲੋ ਦਾਲ ਭਿਓ ਕੇ ਰੱਖ ਦਿਉ਼। ਤੇ ਫੇਰ ਉਹਨੂੰ ਤੁਸੀਂ ਜਿਸ ਟਾਈਮ ਤੁਸੀਂ ਭੱਲੇ ਤਲਣੇ ਆ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਦਾਲ ਨੂੰ ਗ੍ਰੈਂਡ ਕਰ ਲਉ ਚੰਗੀ ਤਰ੍ਹਾਂ ਗ੍ਰੈਂਡ ਕਰ ਲਉ। ਥੋੜ੍ਹੀ, ਥੋੜ੍ਹੀ ਪਾਣੀ ਪਾ ਕੇ ਹਲਕਾ ਥੋੜ੍ਹਾ, ਥੋੜ੍ਹਾ ਜ਼ਿਆਦਾ ਪਾਣੀ ਨਹੀਂ ਪਾਉਣਾ੍ ਨਹੀਂ ਤਾਂ ਪਤਲੀ ਹੋ ਜਾਏਗੀ ਦਾਲ।
ਅੱਛਾ ਕਿੰਨੀ ਕੁ ਉਹਦਾ ਉਹ ਜਿਹੜਾ ਘੋਲ ਜਿਹੜਾ ਬਣਾਉਣਾ ਕਿੰਨਾ ਕੁ ਗਾੜਾ ਹੋਏ ਤੇ ਕਿੰਨਾ ਕੁ ਪਤਲਾ ਹੋਏ।
ਪਤਲਾ ਨਾ ਹੋਏ ਉਹ ਗਾੜਾ ਹੀ ਹੋਏ ਘੋਲ਼ ਜਿਹੜਾ ਕਿ ਅਸੀਂ ਉਹਨੂੰ ਆਰਾਮ ਨਾਲ ਜਿੱਦਾਂ ਪਕੌੜੇ ਚੁੱਕਦੇ ਹਾਂ ਨਾ ਪਕੌੜਿਆਂ ਦਾ ਘੋਲ ਇਦਾਂ ਈ ਚੁੱਕ ਕੇ ਹੱਥ ਤੇ ਰੱਖ ਕੇ ਤੇ ਉਹਨੂੰ ਵਿੱਚ ਮੋਹਰੀ ਕਰ ਲਈ ਉਂਗਲ ਦੇ ਨਾਲ ਜਿੱਦਾਂ ਹਾਂ ਤੇ ਉਹਨੂੰ ਫਿਰ ਅਸੀਂ ਮਿਕਸੀ ਵਿੱਚ ਗ੍ਰੈਂਡ ਕਰ ਲਾਂਗੇ, ਵਿੱਚ 'ਚ ਕਾਲੀ ਮਿਰਚ ਹਲਕੀ ਥੋੜ੍ਹੀ ਹਿੰਗ ਜਦੋਂ ਅਸੀਂ ਗ੍ਰੈਂਡ ਕਰਦੇ ਆ ਨਾ ਨਾਲ, ਨਾਲ ਥੋੜ੍ਹਾ ਥੋੜ੍ਹੀ, ਥੋੜ੍ਹੀ ਦਾਲ ਗ੍ਰੈਂਡ ਹੋਣੀ ਇੱਕ ਨਾ ਜੀ ਮੂੰਹ ਜੱਗ ਭਰ ਲੈਣਾ। ਥੋੜੇ ਥੋੜੇ ਗਰੈਂਡ ਤੇ ਨਾਲ, ਨਾਲ ਤੁਸੀਂ ਕਾਲੀ ਮਿਰਚ ਜੀਰਾ ਹਿੰਗ ਥੋੜ੍ਹਾ ਜਿਹਨਾਂ ਅਦਰਕ ਲਸਣ ਦੀ ਇਕ ਅੱਦੀ ਤੁਰੀ ਇੱਦਾਂ ਉਹ ਫਲੇਵਰ ਵਾਸਤੇ ਟੇਸਟ ਅੱਛਾ ਆਉਂਦਾ।
ਉਹਦੇ ਵਿੱਚ ਪਾਉਣੇ ਹੈਗੇ ਗ੍ਰੈਂਡ ਕਰਨੇ ਹੈਗੇ ਆ, ਕਿ ਅਲਗ ਸੇ ਸ਼ੂਰ ਕੇ ਪਾਉਣੇ ਹੈਗੇ ਆ਼਼
ਨਾਲ ਹੀ ਗ੍ਰੈਂਡ ਕਰ ਲਉਗੇ ਤਾਂ ਜ਼ਿਆਦਾ ਬੈਟਰ ਹੈ, ਮਿਕਸ ਅੱਛਾ ਮਿਕਸ ਹੋ ਜਾਵੇਗਾ। ਉਹਦਾ ਫਲੇਵਰ ਅੱਛੀ ਤਰ੍ਹਾਂ ਸਾਰੇ ਚ ਮਿਕਸ ਹੋ ਜਾਵੇਗਾ। ਅਗਰ ਤੁਸੀਂ ਉਹ ਦੂਸਰੀ ਤਰ੍ਹਾਂ ਕਰੋਗੇ ਅੱਛੀ ਤਰ੍ਹਾਂ ਮਿਕਸ ਨਹੀਂ ਹੋਏਗਾ, ਤੇ ਇਹ ਥੋੜ੍ਹਾ, ਥੋੜ੍ਹਾ ਨਾਲ ਦੀ ਨਾਲ ਦਾਲ ਦੇ ਹਿਸਾਬ ਦੇ ਨਾਲ ਥੋੜ੍ਹਾ, ਥੋੜ੍ਹਾ ਨਾਲ, ਨਾਲ ਪਾਈ ਜਾਓ। ਫੇਰ ਹਾਂ ਫਿਰ ਜਦੋ ਸੂ ਤੁਹਾਡੀ ਸਾਰੀ ਦਾਲ ਗ੍ਰੈਂਡ ਹੋ ਜਾਵੇਗੀ, ਤੇ ਫੇਰ ਤੁਸੀਂ ਉਹਨੂੰ ਇੱਕ ਬਰਤਨ ਚ ਰੱਖ ਲੈਣਾ ਤੇ ਕੜਾਹੀ ਰੱਖ ਕਿ ਗੈਸ 'ਤੇ ਤੁਸੀਂ ਤੇਲ ਪਾ ਲੈਣਾ ਤਲਣ ਵਾਸਤੇ ਹੁਣ ਉਹਨੂੰ ਭਲਿਆ ਨੂੰ ਤਲਣਾ ਅਸੀਂ
ਤੇਲ, ਤੇਲ ਤੁਸੀਂ ਸਾੜ ਕੇ ਰੱਖਿਆ ਦਾ ਹੋਣਾ ਕੇ ਉਸੇ ਟਾਈਮ ਸਾੜਦੇ ਓ।
ਕਈ ਲੋਕ ਸਾੜ ਲੈਂਦੇ ਆ, ਕਈ ਕੋ ਲੋਕ ਸਾੜ ਕੇ ਰੱਖਦੇ ਆ਼ ਤੇ ਸਾੜ ਕੇ ਜਿਹੜਾ ਰੱਖਿਆ ਰੱਖਦੇ ਆ ਨਾ ਉਹ ਤੇ ਤੜਕਿਆ ਵਾਸਤੇ ਰੱਖਦੇ ਆ। ਤੇ ਸਾਨੂੰ ਜ਼ਿਆਦਾ ਤੇਲ ਚਾਹੀਦਾ ਹੁੰਦਾ ਭੱਲੇ ਤਲਣ ਵਾਸਤੇ
ਅੱਛਾ।
ਕਿ ਉਹ ਫੇਰ ਸਾੜ ਜ਼ਿਆਦਾ ਬਿਹਤਰ ਹੈ।
ਫੇਰ ਏਦਾਂ ਕਰ ਲਏ ਕਰੇ ਕਿ ਸੇ ਅਹ ਤੇਲ ਸਾੜਨਾ ਰੱਖ ਦੇ ਤੇ ਨਾਲ, ਨਾਲ ਗਰੈਂਡ ਕਰੀ ਜਾਏ ਜਦੋਂ ਤੱਕ ਉਹਦਾ ਉਹ ਪੂਰਾ ਘੋਲ ਬਣ ਜਾਏ।
ਤੇ ਫਟਾਫਟ ਨੈਰ ਗਰੈਂਡ ਨਹੀਂ ਹੋ ਸਕਦੀ। ਤੇਲ ਝੱਟ ਸੜ ਜਾਣਾ ਤੇ ਹਾਂ ਤੇਲ ਸਾੜ ਲੇ ਤੇ ਜੇ ਤੁਸੀ ਸਾੜਨਾ ਵੀ ਤਾ ਬਾਅਦ ਚ ਫੇਰ ਦੁਬਾਰਾ ਗਰਮ ਕਰ ਲਓ ਏ ਹੋਏਗਾ ਫੇਰ ਦੁਬਾਰਾ ਗਰਮ ਕਰਨਾ ਪਏਗਾ ਤੇਲ ਨੂੰ ਤੇ ਓ ਅੱਛਾ ਚਲੋ ਏ ਤੁਆਡੀ ਮਰਜ਼ੀ ਐ ਵੈਸੇ ਤਾ ਓਸ ਵੇਲੇ ਇੱਕੋ ਵਾਰ ਚ ਸਾੜੇ 'ਤੇ ਜ਼ਿਆਦਾ ਬੈਟਰ ਐ।
ਹੁੰ
ਸਾੜ ਲੇ ਤੇ ਫੇਰ। ਉਨੂੰ ਭੱਲਿਆਂ ਨੂੰ ਥੋੜੀ, ਥੋੜੀ ਪੋ ਦਾਲ ਲੈ ਕੇ ਹੱਥ ਤੇ ਜਿੰਨੇ ਕੁ ਵੱਡੇ ਤੁਸੀਂ ਬਣਾਨੇ ਆਂ ਮਲਬ ਛੋਟੇ, ਛੋਟੇ ਠੀਕ ਰੈਨੇ ਆ ਨਾ ਜ਼ਿਆਦਾ ਵੱਡੇ ਨਾ ਛੋਟੇ ਓਨਾਂ ਨੂੰ ਫੈਲਾ ਲੈਣਾ ਹੱਥ ਤੇ। ਗੋਲ, ਗੋਲ ਕਰਕੇ ਚਿੱਪਟੇ ਜਏ ਗੋਲ ਕਰਕੇ ਜਿੰਨਾਂ ਕੁ ਮੋਟੇ ਰੱਖ ਮਿਆਨੇ ਰੱਖ ਕੇ। ਫੇਰ ਓਦੇ 'ਚ ਛੇਦ ਕਰ ਲੈਣਾ ਉਂਗਲ ਦੇ ਨਾਲ। ਤੇ ਫਿਰ ਓਹ ਝੱਲਦੀਆਂ।
ਦੇ ਵਿੱਚ ਸੌਂਗੀ ਵਗੈਰਾ ਵੀ ਪਾਂਦੇ ਹੈਗੇ ਆ?
ਹਾਂ ਏ ਆਪਣੀ ਮ ਮਰਜ਼ੀ ਐ ਕਈ ਸੌਂਗੀ ਪਾ ਲੈਂਦੇ ਆ। ਕੋਈ ਬਰੀਕ ਬਰੀਕ ਕਰਕੇ ਓ ਇੱਕ ਚਰੋਂਜੀ ਜਿਹੀ ਵੀ ਆਂਦੀ ਓ ਪਾ ਲੈਂਦੇ ਆ ਕੋਈ ਕਾਜੂ ਵਗੈਰਾ ਵੀ ਪਾ ਲੈ ਚਰੋਂਜੀ ਹੁੰਦੀ ਐ ਅ ਜ਼ਿਆਦਾਤਰ ਲੋਕ ਆਈਸ ਕਰੀਮ ਵਿੱਚ ਪਾਂਦੇ ਆ ਅਸੀਂ ਵੀ ਹੁਣ ਲੈ ਕੇ ਆਏ ਸੀ ਚਰੋਂਜੀ। ਔਰ ਚੈਰੀ ਗ੍ਰੀਨ ਵਾਲ ਲੀ ਯਲੋ ਵਾਲੀ, ਰੈਡ ਵਾਲੀ ਚੈਰੀ ਲੈ ਕੇ ਆਏ ਸੀ ਤੇ ਚਰੋਂਜੀ ਜੇੜੀ ਹੁੰਦੀ ਐ ਨਾ ਜਿੱਦਾਂ ਆਂ ਮੇਥਰੇ ਹੁੰਦੇ ਆ ਨਾ ਇੱਦਾਂ ਦਾ ਦਾਣਾ ਹੁੰਦਾ ਏ ਚਰੋਂਜੀ ਦਾ ਓ ਥੋੜ੍ਹਾ ਮੋਟਾ ਹੁੰਦਾ ਮੇਥਰੇ ਬਰੀਕ ਹੁੰਦੇ ਆ।
ਤੇ ਓ ਮਿੱਠੀ ਹੁੰਦੀ ਹੈ ਕਿ ਕੌੜੀ?
ਮਿੱਠੀ ਹੁੰਦੀ ਹੈ ਓ ਤਾਂ ਈ ਐਸਕਰੀਮ ਵਗੈਰਾ 'ਚ ਪੈਲਾਂ ਅਸੀਂ ਤਾਂ ਖੀਰ ਚ ਵੀ ਪਾਂਦੇ ਹੁੰਦੇ ਸੀ ਏਥੇ ਹੁਣ ਉ ਲੈ ਕੇ ਆਏ ਆਂ। ਤੇ ਅਸੀਂ ਜਦੋਂ ਕੁਆਰੇ ਹੁੰਦੇ ਸੀ ਨਾ ਤੇ ਖੀਰ 'ਚ ਪਾਂਦੇ ਹੁੰਦੇ ਸੀ ਸਾਡੇ ਮੰਮੀ। ਤੇ ਹੁਣ ਮੈਂ ਵੀ ਲੈ ਕੇ ਆਈ ਆਂ ਆਈਸ ਕ੍ਰੀਮ ਬਣਾਈ ਏ ਓਦੇ 'ਚ ਪਾਈ ਅਸੀਂ ਸਵਾਦ ਲੱਗੀ।
ਅਰੇ ਵਾਹ, ਕੇੜੀ ਆਈਸ ਕਰੀਮ ਬਣਾਈ ਸੀ?
ਅਸੀਂ ਫਲੇਵਰ ਮੈਂ ਓ ਲੈ ਕੇ ਆਏ ਸੀ ਵਲੀਨਾ ਫਲੇਵਰ। ਓ ਕਸਟਰਡ ਲੈ ਕੇ ਆਂਦਾ ਹੋਇਆ ਤੇ ਓ ਫੇਰ ਮੈਂ ਨੇ ਸੁੱਕਾ ਦੁੱਧ ਵੀ ਲੈ ਕੇ ਆਂਦਾ ਹੋਇਆ। ਤੇ ਹੁਣ ਦੁੱਧ ਗਰਮ ਕਰਕੇ ਓਦੇ 'ਚ ਇੱਕ ਚਮੱਚ ਸੁੱਕਾ ਦੁੱਧ ਪਾ ਦਿੱਤਾ ਇੱਕ ਚਮੱਚ ਕਸਟਰਡ ਠੰਡੇ ਦੁੱਧ ਚ ਘੋਲ ਕੇ ਫੇਰ ਓਹਦੇ ਚ ਪਾਤਾ ਓ ਇਕਦਮ ਗਾੜਾ ਹੋ ਜਾਂਦਾ। ਫੇਰ ਓਨੂੰ ਜ਼ਿਆਦਾ ਰੀਨਣ ਦੀ ਲੋੜ ਨੀ ਪੈਂਦੀ। ਓਦੇ ਚ ਤੁਸੀਂ ਚਰੋਂਜੀ ਪਾਓ, ਸੌਂਗੀ ਪਾਓ ਖਰਬੂਜ ਜੇ ਦੇ ਬੀਜ਼ ਪਾਓ, ਚੈਰੀਜ਼ ਪਾਓ, ਫਰੂਟ ਪਾਓ ਕਟ ਕੇ। ਆਂ ਜਦੋਂ ਓ ਠੰਡਾ ਹੋ ਜੇ ਬਣਾ ਕੇ ਫਰਿ ਠੰਡਾ ਕਰਕੇ ਫਰਿੱਜ 'ਚ ਰੱਖ ਦੋ। ਠੰਡਾ ਹੋ ਜੇ ਤੇ ਫਿਰ ਓਦੇ 'ਚ ਫਰੂਟ ਕੱਟ ਕੇ ਪਾਓ ਕਪ ਲੈਕ ਅੰਗੂਰ ਕੱਟ ਕੇ ਪਾਓ ਤੁਸੀਂ। ਪਪੀਤਾ ਪਾਓ ਬਰੀਕ- ਬਰੀਕ ਕੱਟ ਕੇ ਕੇਲਾ ਪਾਓ, ਸੇਬ ਪਾਓ। ਉਹ ਇੰਨਾ ਟੇਸਟੀ ਲੱਗਦਾ ਵੇ ਫੇਰ ਕਸਟਰਡ ਤਿਆਰ ਹੋ ਜਾਂਦਾ। ਫੇਰ ਠੰਡਾ- ਠੰਡਾ ਤੁਸੀਂ ਖਾਓ।
ਜਦੋਂ ਮੈਂ ਬਣਾਵਾਂਗੀ, ਹਲੇੇ ਮੈਨੂੰ ਭਲੇ ਦੱਸੋ।
ਹੂੰ ਚਲੋ ਕੋਈ ਗੱਲ ਨੀ ਇਹ ਵੀ ਹੁਣ ਕਦੀ- ਕਦੀ ਬਣਾਣਾ। ਪਈ ਹੀ ਜਾਏਗਾ ਫੇਰ ਉਹ ਭਲੇ ਤੁਸੀਂ ਐ ਕੀ ਹੈ। ਇੱਧਰ ਦੇ ਜੋ- ਜੋ ਪਾਉਣਾ ਤੁਸੀਂ ਆਪੇ ਪਾ ਕੇ। ਆਪਣੇ ਟੇਸਟ ਸਵਾਦ ਦੇ ਅ ਅਨੁਸਾਰ ਪਾਲਓ। ਪਾ ਕੇ ਫੇਰ ਤੁਸੀਂ ਉਹਨੂੰ ਭੱਲੇਆਂ ਨੂੰ ਜਦੋਂ ਉਹ ਬਰਾਊਨ- ਬਰਾਊਨ ਹੋਣ ਲੱਗ ਪੈਣ। ਜ਼ਿਆਦਾ ਬਲੈਕ ਕਾਲੇ ਨੀ ਕਰਨੇ, ਬਰਾਊਨ- ਬਰਾਾਊਨ ਹੋ ਜਾਣ। ਤੇ ਤੁਸੀਂ ਉਹਨਾਂ ਨੂੰ ਕੱਢ ਲਿੱਤਾ- ਕੱਢ ਲਿੱਤਾ। ਅਤੇ ਫੇਰ ਤੁਸੀਂ, ਹੁਣ ਜਦੋਂ ਤੱਲੇ ਪੱਲੇ ਤਲੇ ਗਏ ਸਾਈਡ ਤੇ ਰੱਖ ਲਓ ਤਲ ਕੇ। ਹੁਣ ਤੁਸੀਂ ਭੱਲੇ ਪਾਣੇ ਆ ਦਹੀਂ 'ਚ ਪਾਣੇ ਆ ਤ ਅਗਰ ਤੁਸੀਂ, ਦਹੀਂ ਚ ਇਕੱਲੇ ਚ ਪਾਉਂਦੇ ਔ ਨਾ ਇੰਨਾ ਟੇਸਟ ਨਹੀਂ ਆਉਂਦਾ। ਇੱਕ ਕਰੀਮ ਆਉਂਦੀ ਹੈ ਅਮੂਲ ਦੀ ਕਰੀਮ ਤੁਸੀਂ ਦਹੀਂ ਨੂੰ ਫੈਟ ਵਿੱਚ ਅਮੂਲ ਦੀ ਕਰੀਮ ਪਾ ਲਉ ਤੁਸੀਂ ਜਦੋਂ ਕਰੀਮ ਪਾ ਕੇ ਨਾ ਕਰੀਮੀ- ਕਰੀਮੀ ਇੰਨਾ ਟੇਸਟੀ ਲੱਗੇਗਾ ਨਾ ਅਤੇ ਫੇਰ ਉਹ ਤੁਸੀਂ ਉਹ ਦਹੀਂ ਕਰੀਮ ਵਿੱਚ ਵੀ ਸੌਂਗੀ ਪਾਓ। ਜੋ- ਜੋ ਤੁਸੀਂ ਪਾਉਣਾ ਹੈ ਬਦਾਮ ਦੀਆਂ ਗਰੀਆਂ। ਖਰਬੂਜੇ ਦੀ ਗੀਰੀਆਂ ਤੇਸੀਂ ਪਾ ਲਓ ਨਹੀਂ ਪਿਆਜ਼ ਨਹੀਂ ਪਾਣਾ। ਪਿਆਜ਼ ਨਹੀਂ ਪਾਣਾ ਤੇ ਤੁਸੀਂ ਇਮਲੀ
ਪਾਨਾ,
ਨਾ ਇਹ ਰਹਿਤੇ ਵਕ ਨਹੀਂ ਹੈਗਾ, ਉਹ ਪਾ ਲਉ। ਤੇ ਫੇਰ ਤੁਸੀਂ ਭਲੇ ਥੋੜਾ ਜਿਨਾ ਪਾ ਜਿੰਨੇ ਕੁ ਤੁਸੀਂ ਪਾਣੇ ਆ ਦਹੀਂ ਵਿੱਚ ਭੱਲੇ।
ਹੂੰ।
ਉਹ ਪਾਣੀ ਚ ਪਾ ਲਓ, ਭਿਗੋ ਕੇ ਰੱਖੋ ਦੋ ਮਿੰਟ ਨਾਲ ਹੀ ਕੱਢ ਕੇ ਉਹ ਨਾਲ ਹਲ ਕਾ ਹਲਕ ਹੱਥ ਨਾਲ ਨਿਚੋੜ ਕੇ ਤੁਸੀਂ ਦਹੀ ਚ ਪਾ ਲਓ, ਤੇ।
ਤੇ ਦਹੀਂ ਚ ਹੋਰ ਕੀ ਨਮਕ ਵਗੈਰਾ ਪਾਣਾ ਨਮਕ, ਕਾਲੀ ਮਿਰਚ, ਜਾਂ ਗਰਮ ਮਸਾਲਾ ਵਗੈਰਾ।
ਗਰਮ ਮਸਾਲਾ ਨਹੀਂ ਪਾਂਦੇ ਨਮਕ ਪਾਓ, ਕਾਲੀ ਮਿਰਚ ਪਾਓ, ਇਹ ਪਾ ਕੇ ਹਰੀ ਮਿਰਚ ਅਗਰ, ਤੁਸੀਂ ਖਾਂਣਦੇ ਹੋ ਬਰੀ ਬਰੀਕ ਕੁਤਰ ਕੇ ਪਾ ਲਓ, ਬਰੀਕ।
ਜੇ ਅਗਰ ਅਸੀਂ ਜੀਰਾ, ਜੀਰੇ ਨੂੰ ਭੁੰਨ ਕੇ, ਪੀਸ ਕੇ ਉਹ ਪਾਈਏ ਪਾ ਸਕਦੇ ਹਾਂ।
ਉਹ ਵੀ ਪਾ ਸਕਦੇ ਹਾਂ ਜੀਰਾ ਪੀਸ ਕੇ ਵੀ ਪਾ ਸਕਦੇ ਹਾਂ, ਉਹ ਵੀ ਪਾ ਸਕਦੇ ਹਾਂ। ਤੇ ਫੇਰ ਤੁਸੀਂ ਇਹਨੂੰ ਸਰਵ ਕਰੋ। ਖਾਓ ਬੜਾ ਟੇਸਟੀ ਮੰਨਦੇ ਆ, ਅਗਰ ਤੁਸੀਂ ਅਗਰ ਇਹਨੂੰ ਹੀ ਭੱਲ- ਦਹੀ ਪੱਲੇ ਨੂੰ ਹੀ ਅ ਭੱਲਾ ਚਾੜ ਦੇ ਰੂਪ ਚ ਖਾਣਾ ਐ। ਤੇ ਫੇਰ ਤੁਸੀਂ ਇਮਲੀ ਦੀ ਚਟਨੀ ਤਿਆਰ ਕਰ ਲਓ ਸਾਈਡ 'ਤੇ।
ਹਾਂ ਤੇ ਬਜ਼ਾਰੋਂ ਪਾਪੜੀਆਂ ਲੈ ਆਓ, ਹਨਾ।
ਹਾਂ ਬਜ਼ਾਰੋਂ ਪਾਪੜੀਆਂ ਲੇ ਆਓ। ਤੇ ਉਹ ਤੁਸੀਂ- ਉਹ ਤੁਸੀਂ ਵ ਉਪਰ ਪਾਓ। ਦਹੀਂ ਦੀ ਚਟਨੀ ਆਓ ਇਮਲੀ ਦੀ ਚਟਨੀ ਪਾਓ ਨਾਲ ਪਾਪੜੀਆਂ ਭੋਰ ਕੇ ਪਾਓ। ਉਹ ਇੰਨੀ ਟੇਸਟ, ਚਾਟ ਤਿਆਰ ਹੋ ਜਾਂਦੀ ਹੈ ਤੁਸੀਂ ਬਾਜ਼ਾਰ ਵਾਲੀ ਚਾਟ ਨੂੰ ਭੁੱਲ ਜਾਓਗੇ ਖਾਣਾ। ਬੜੀ ਟੇਸਟੀ ਚਾਟ ਤਿਆਰ ਹੋ ਜਾਂਦੀ ਆ,
ਹੰ, ਹੰ ਹ
ਹ
ਅਸੀਂ ਬਣਾਉਦੇ ਹਾਂ ਜਦੋਂ ਸਾਡੇ ਕਿੱਟੀ ਹੁੰਦੀ ਹੈ, ਫਿਰ ਕਦੀ ਕਦੀ ਬਣਾ ਲਈਦੇ ਆ। ਅਤੇ ਅਦਰਵਾਇਜ਼ ਕਾਫੀ ਮਿਹਨਤ ਲੱਗਦੀ ਹੈ ਟਾਈਮ ਲੱਗਦੈ। ਫਿਰ ਬੰਦੇ ਤੇ ਕਹਿ ਦਿੰਦੇ ਆ ਬਣਾ ਲਓ ਚੀਜ਼।
ਯਾ ਕਿੱਦਾਂ ਹੀ ਆ ਭਲਾ ਛੱਡ ਕੇ, ਤੇ ਮੈਂ ਚਾਟ। ਭਲ਼ੇ ਬਣਾ ਲੈਂਦੀ ਹੈਗੀ ਆ ਹੈਂ, ਕੱਲ ਪਹਿਲਾਂ ਉਹਦਾ ਹੀ ਟੇਸਟ ਲੈ ਲੈਦੇ ਹੈਗੇ ਆ।
ਹਾਂ ਚਾਟ ਭਲਾ।
ਚਲੋ।
ਨਾ ਲੋ ਰਾਤੀ। ਇਮਲੀ ਪਾਈਆ ਲੈ ਕੇ ਤੁਸੀਂ ਇਮਲੀ ਦੀ ਚਟਨੀ ਬਣਾਓ। ਚੰਗੀ ਤਰ੍ਹਾਂ ਕਾੜ ਲਓ, ਫਿਰ ਉਹਨੂੰ ਸਾਰਾ ਮੈਸ਼ ਕਰਕੇ। ਕੱਢ ਲਓ, ਫਿਰ ਉਹਦੇ 'ਚ ਤੁਸੀਂ ਥੋੜ੍ਹਾ ਗੁੜ ਜਾਂ ਸ਼ੱਕਰ ਪਾਓ, ਮਿੱਠੇ ਦੀ ਜਗਾ ਨਾਲ ਜੀਰੇ ਦਾ ਤੜਕਾ ਲਾਓ ਚਟਨੀ ਨੂੰ। ਹਲਕੀ ਕਾਲੀ ਮਿਰਚ, ਹਲਕਾ ਕਾਲਾ ਨਮਕ, ਦੂਸਰਾ ਸੈਂਧਾ ਨਮਕ ਪਾਓ। ਇੰਨੀ ਸਵਾਦ ਚਟਨੀ ਬਣਦੀ ਹੈ, ਮਜ਼ਾ ਆ ਜਾਂਦਾ ਖਾ ਕੇ।
ਹੂੰ, ਚਲੋ ਠੀਕ ਹੈ ਫੇਰ ਕੱਲ ਬਣਾ ਕੇ ਤੁਹਾਨੂੰ ਭੇਜਦੇ ਹੈਗੇ ਆ, ਖਾਣ ਲਈ ਜਾ। ਤੁਹਾਨੂੰ ਬੁਲਾਉਂਦੇ ਹੈਗੇ ਆ ਆਪਣੇ ਘਰ, ਹੂੰ
ਭੱਲਾ- ਪਾਪੜੀ- ਚਾਟ, ਤੁਹਾਡੀ ਬਣ ਕੇ ਤਿਆਰ।
ਹੂੰ, ਚਲੋ ਠੀਕ ਹੈ ਫੇਰ। ਓਕੇ ਜੀ, ਬਾਏ।
ਓਕੇ, ਬਾਏ।
ਹਮ